ਸਤਿ ਸ਼੍ਰੀ
ਸਤਿ ਸ੍ਰੀ ਅਕਾਲ ਜੀ ਉਹ ਹਮ ਸੁਣਾਓ ਕੀ ਹਾਲ ਚਾਲ ਹੈ
ਠੀਕ ਤੁਸੀਂ ਸੁਣਾਓ
ਬਸ ਵਧੀਆ
ਹਾਂਜੀ ਮੈਂ ਸਵੇਰੇ ਤੁਹਾਡੀ ਮਿਸਡ ਕਾਲ ਦੇਖੀ ਹੈ ਮੈਂ ਇਹ ਥੋੜੀ ਬਿਜੀੀ ਸਾਂ ਤੇ ਫਿਰ ਮੈਂ ਕਿਹਾ ਚੱਲ ਥੋੜਾ ਰੁਕੇ ਕੇ ਕਾਲ ਕਰਨੀ ਆ ਤੇ ਹੋਰ ਸੁਣਾਓ ਕਿਸ ਤਰ੍ਹਾਂ ਯਾਦ ਕੀਤਾ
ਬਸ ਮੈਂ ਕੁੱਛ ਪੁੱਛਣਾ ਸੀ ਮੇਰੇ ਕੋ ਮੇਰੇ ਕਰ ਨਾ ਕੈਸਟ ਆਣੇ ਸੀ
ਠੀਕ ਹੈ
ਕਿਆ ਪੁੱਛੋ ਕੋਈ ਸਨੈਕਸ ਵਧੀਆ ਕੋਈ ਡਿਸ਼ ਦੱਸੋ ਫਾਸਟ ਫੂਡ ਦੀ ਦਾਨ ਦੀ ਆ
ਹਮ ਕੀ ਬਣਾਉਣਾ ਚਾਹੋਗੇ ਪਾਸਤਾ ਵਗੈਰਾ
ਹਾਂ ਚੀਜ਼ਾਂ ਬਣਦੀਆਂ ਨੇ ਵਾਈਟ ਸੋਸ ਪਾਸਤਾ ਮੈਂ ਚਲੋ ਵੇਖਾ ਬਣਾਵਾਾਂ ਕਦੀ
ਅੱਛੱ ਹਾਂ ਇਹਨੂੰ ਬਹੁਤ ਸਵਾਦ ਬਣਦਾ ਪਾਸਤਾ ਬਲਕਿ ਅੱਛਾ ਬਣਦਾ ਮੈਗੀ ਨਾਲੋਂ ਉਹ ਕੋਈ ਆਇਆ ਕ ਹੋਇਆਜ ਅੱਛਾ ਵੀ ਲੱਗਦਾ ਉਹਦਾਰਾ ਨਾ ਹਾਂ ਤੇ ਤੁਸੀਂ ਪਾਸਤਾ ਲਿਆਏ ਦਿਓ
ਪਾਸਤੋ ਤੇ ਮੈਂ ਲੈ ਕੇ ਆਈ ਹੋਈ ਹਾਂ ਹ
ਹਾਂ ਇਹ ਇੱਕ ਸੂਜੀ ਵਾਲਾ ਵੀ ਮਿਲਦਾ ਜੇ ਔਰ ਆਟੇ ਵਾਲਾ ਦੋ ਹਾਂ ਹਾਂ ਉਹਦੋ ਉਹਨਾਂ ਚੋਂ ਕੋਈ ਲਿਆ ਨਾ ਕਿਹੜਾ ਲਿਆਇਓ
ਬਸ ਤੇ ਮੈਂ ਸੂਜੀ ਵਾਲਾ ਹੀ ਮੰਗਵਾਉਣੀ ਆਾਂ ਆਟੇ ਵਾਲਾ ਨੀ ਪਤਾ ਕਿੱਥੋਂ ਮਿਲਦਾ ਮੈਨੂੰ
ਅੱਛਾ ਅੱਛਾ ਅੱਛਾ ਹਾਂ ਤੁਹਾਡੇ ਬੱਚੇ ਵੀ ਛੋਟੇ ਨੇ ਸੂਜੀ ਵਾਲਾ ਠੀਕ ਰਹਿੰਦਾ ਹੈ
ਹਾਂਜੀ
ਹਮ ਤੇ ਤੁਸੀਂ ਨਾ ਪਹਿਲੇ ਨਾ ਪਾਸੇ ਨੂੰ ਉਬਾਲ ਲੋ ਥੋੜਾ ਨਮਕ ਔਰ ਘਿਓ ਪਾਾਲੋ ਕੁਛ ਵਿੱਚ ਤੇ ਜਿੰਨਾ ਵੀ ਤੁਸੀਂ ਬਣਾਉਣਾ ਹੈ ਹਾਂਜੀ ਤੇ ਅੱਜ ਕੱਲ੍ਹ ਮਸ਼ਰੂਮ ਵੀ ਅੱਛੇ ਮਿਲ ਰਹੇ ਨੇ ਫੌਨਸ ਹਾਂ ਸ਼ਿਮਲਾ ਮਿਰਚ ਹੋ ਗਈ ਜੇ ਲਾਲ ਔਰ ਪੀਲੀ ਉਹ ਮਿਰਚ ਹੈਗੀ ਸ਼ਿਮਲਾ ਮਿਰਚ ਤੁਹਾਡੇ ਕੋਲ ਉਹ ਵੀ ਉਹ ਵੀ ਮੰਗਵਾ ਲਓ ਅੱਛੇੇ ਕਲਰ ਕਲਰਫੁਲ ਬਣ ਜਾਂਦਾ ਨਾ ਬੜਾ
ਹਾਂਜੀ ਹਾਂ ਤਿੰਨ ਕਲਰ ਪੈਂਦੇ ਨੇ
ਹਾਂ ਮ ਬਰੋਕਲੀ ਵੀ ਬੜੀ ਅੱਛੀ ਲੱਗਦੀ ਜ ਉਹਦੇ ਚ
ਲੋਕ ਬੱਚੇ ਖਾਂਦੇ ਨੀ ਹ ਕੋੜੀ
ਅੱਛਾ ਅੱਛਾ ਬੱਚੇ ਨਹੀਂੀ ਖਾਂਦੇ ਚਲੋ ਤੁਸੀ ਤੇ ਮਹਿਮਾਨਾਂ ਵਾਸਤੇ ਮਹਿਮਾਨਾਂ ਵਾਸਤੇ ਬਣਾਣਾ
ਹਾਂ ਉਥੇ ਪਾ ਸਕਦੇ ਹਾਂ ਉਹ ਕ ਇੱਕ ਪਸਾਨ ਨੇ ਕਰਦੇ ਮੈਂ ਪਾ ਕੇ ਬਹਿ ਜਾਣਾ
ਚਲੋ ਇਹ ਵੀ ਠੀਕ ਹੈ ਨਹੀਂ ਤਾਂ ਕੋਈ ਗੱਲ ਨੀ ਕੋਰੂਰੀ ਨੀ ਹੈ ਤੇ ਇਸ ਇਹ ਸਾਰੀਆਂ ਚੀਜ਼ਾਂ ਕੱਟ ਲਓ ਅ ਪਿਆਜ ਮਸ਼ਰੂਮ ਲੰਬੇ ਲੰਬੇ ਹੀ ਕੱਟਣਾ ਸਾਰੇ ਸ਼ਿਮਲਾ ਮਿਰਚ ਹੋ ਗਈਆਂ ਹਾਂ ਜੇ ਤੇ ਕਨ ਸੁ ਉਭਾਲ ਲੋੋ ਥੋੜੇ ਜਿਹੇ ਤੇ ਇੱਕ ਸਾਈਡ ਦੇ ਨਾ ਮੱਖਣ ਦੇ ਵਿੱਚ ਨਾ ਇੱਕ ਚਮਚ ਮੈਦਾ ਖਾਲੀ ਸਿਰਫ ਇੱਕ ਚਮਚ ਮੈਦਾ ਹਾਂ ਉਹਨੂੰ ਉਹਨੂੰ ਰੋਸਟ ਕਰ ਲੋ ਇੱਕ ਚਮਚ ਮੈਦੇ ਨੂੰ
ਠੀਕ ਹੈ
ਹਾਂ ਉਹਨੂੰ ਸਾਈਡ ਤੇ ਰੱਖ ਦੋ ਦੂਸਰੇ ਫਰਾਈ ਪੈਨ ਚ ਇਹ ਸਬਜ਼ੀਆਂ ਸੋਟੇ ਕਰ ਲਉ ਪਿਆਜ ਪਹਿਲੇ ਪਿੰਕ ਕਰਕੇ ਫਿਰ ਸਾਰੀ ਸਬਜ਼ੀਆਂ ਮ ਮੱਖਣ ਚ ਬਣਾਓ ਬੜਾ ਅੱਛਾ ਲੱਗਦਾ ਜੇ
ਹਾਂਜੀ
ਹਾਂ ਫਿਰ ਇਹ ਸੋਟੇ ਕਰਕੇ ਇਹਦੇ ਵਿੱਚ ਤੁਸੀਂ ਬੋਇਲਡ ਵਾਲਾ ਪਾਸਤਾ ਪਾ ਲੋ ਤੇ ਜਿਹੜੇ ਕੋਣ ਸੰਭਾਲੇ ਉਹਨੂੰ ਪਾਾਲੋ ਹੋਔਰ ਸਾਰੀ ਸਬਜ਼ੀਆਂ ਪਾ ਕੇ ਤੇ ਉਹ ਜਿਹੜਾ ਮੈਦਾ ਦ ਤੁਸੀਂ ਰੋਸਟ ਕੀਤਾ ਨਾ ਥੋੜਾ ਜਿ ਨਾ ਪਿੰਕ ਪਿੰਕ ਹੋ ਜਾ ਮੈਦਾ ਤੇ ਮਤਲਬ ਜਿਆਦਾ ਬਰਾਊਨ ਨੀ ਕਰਨਾ ਪੈਂਦਾ ਤੇ ਭੁਜ ਜੇ ਖੁਸ਼ਬੋ ਆਣ ਲੱਗ ਗਈ ਮੈਦੇ ਵਿੱਚੋਂ ਤੇ ਉਹ ਮੈਦਾ ਵਿੱਚ ਕੁਛ ਪਾ ਦੋ ਤੇ ਚੀਜ਼ ਅਹ ਚੀਜ਼ ਨਾ ਬੜੀ ਤਰ੍ਹਾਂ ਦਾ ਮਿਲਦਾ ਅ ਜਿੰਨਾ ਸਟੈਂਬਲ ਚੀਜ਼ ਆਂਦਾ ਨਾ ਉਹ ਬੁਰ ਭੁਰਾ ਜਾ ਹਾਂ।
ਮੋਲਾ ਜਾ ਚੀਜ਼ ਹੁੰਦੀ ਏ ਇੱਕ ਸਲਾਈਜ਼ ਵਾਲੀ ਹੁੰਦੀ ਏ।
ਹਾਂ, ਮੋਜ ਮੋਜਿਲਾ ਚੀਜ਼ ਇੱਕ ਤਾਂ ਪੂਰੀ ਉਹ ਹੁੰਦੀ ਐ। ਉਹ ਇਤ ਵਕਣ ਇਹ ਇੱਕ ਸਲਾਈਸ ਹੁੰਦੀ ਏ। ਹਾਂ ਇੱਕ ਨਾ ਉਹ ਜਿਹੜਾ ਜਿਵੇਂ ਉਹ ਭੁਰ ਭੁਰਾ ਵੀ ਹੁੰਦਾ ਜੇ ਛੋਟਾ ਜਿਹਾ ਨਾ ਅੱਜ- ਕੱਲ ਉਹ ਹਾਂ। ਉਹ ਸਹੀ ਥੋੜਾ ਸਸਤਾ ਵੀ ਰਹਿੰਦਾ ਤੇ ਨਾਲੇ ਉਹ ਸਹੀ ਰਹਿੰਦਾ। ਬਾਕੀ ਸਾਰੇ ਬੜੇ ਮਹਿੰਗੇ ਪੈਂਦੇ ਆ ਹਾਂ ਉਹ ਥੋੜ੍ਹਾ ਜਿ ਚੀਜ਼ ਪਾ ਕੇ ਕੇ ਇਹਨਾਂ ਨੂੰ ਸਾਰਿਆਂ ਨੂੰ ਮਿਕਸ ਕਰ ਲੋ। ਤੇ ਉੱਪਰ ਥੋੜੀ ਜਿਹੀ ਕਾਲੀ- ਕਾਲੀ ਮਿਰਚ ਪਾ ਦੋ। ਤੇ ਤੁ ਤੁਹਾਡੇ ਗੋਲ ਜੇ ਉਹੀ ਗੈਨ ਨੂੰ ਹੈ ਉਹ ਪਾਣਾ ਹੈ। ਬੱਚੇ ਖਾ ਲੈਂਦੇ ਨੇ ਹਾਂ ਚਿਲੀ ਫੀ ਹੋ ਗਿਆ। ਥੋੜੇ-ਥੋੜੇ ਪਾ ਦੋ ਤੇ ਬੜਾ ਹੀ ਸਵਾਦ ਬਣਦਾ ਜੀ।
ਅੱਛਾ,
ਬਿਲਕੁਲ ਬਾਜ਼ਾਰ ਹੀ ਲੱਗੇਗਾ।
ਅੱਛਾ ਤੇ ਇੱਕ ਉਹ ਕਈ ਕਰੀਮ ਵੀ ਬਣਾਉਂਦੇ ਨਾ ਦੁੱਧ ਪਾ ਕੇ ਮੱਖਣ ਦੀ
ਹਾਂ, ਅਹ ਅਹ ਸੱਚੀ ਬਤ ਤੁਹਾਨੂੰ ਮੈਦਾ ਹੁਣਗੇ ਨਾ ਮੈਦੇ ਚ ਦੁੱਧ ਪਾ ਕੇ ਕਿਉਂ ਬਾਲ ਕੇ ਰੱਖਲੋ ਥੋੜਾ ਜਾ ਹਾਂ ਤੇ ਉਹ ਉਹ ਪਾ ਲੋ ਹੋਰ ਕੁਛ ਪਾਉਣ ਦੀ ਲੋੜ ਨਹੀਂੀ ਹੈ ਚੀਜ਼ ਪਾ ਲਿਆ ਤੇ ਮੈਦਾ ਜਿਹੜਾ ਥੋੜ੍ਹਾ ਭੁੰਨਿਆ ਨਾ ਉਹਦੇ ਚ ਦੁੱਧ ਪਾ ਕੇ ਉਬਾਲਾ ਦੁਆ ਕੇ ਨਾ ਤੇ ਉਹ ਸਾਈਡ ਤੇ ਰੱਖੋ ਹਾਂ। ਮੈਂ ਸੋਰੀ ਭੁੱਲ ਗਈ ਪਹਿਲੇ ਤੁਹਾਨੂੰ ਦੱਸਣਾ ਤੇ ਉਹ ਫੇਰ ਉਹਦੇ ਚ ਪਾ ਦੋ ਤੇ ਐ ਥੋੜਾ ਨਾ ਕਰੀਮੀ ਕ੍ਰੀਮੀ ਪਾਸਤਾ ਬਣਦਾ ਬਹੁਤ ਸਵਾਦ ਹਾਂਜੀ, ਚਲੋ ਹੋਰ ਕੀ ਬਣਾਉਣਾ ਚਾਹੁੰਦੇ ਹੋ। ਸਨੈਕਸ ਵਿੱਚ।
ਕ ਹਂ ਕੋਈ ਹੋਰ ਦੱਸ ਦੋ ਲੇਸ ਵਗੈਰਾ ਸਨੈਕਸ ਚ। ਬ੍ਰੈਡ ਤੇ ਅੱਜ ਕੱਲ ਬੜੇ ਬਣਦੇ ਨੇ।
ਹਾਂਜੀ ਹਾਂਜੀ। ਹਾਂ ਕਟਲੇਟ ਬਣਦੇ ਨੇ। ਤੇ ਤੁਸੀਂ ਮੇਰੇ ਖੈਲ ਕਹਿ ਰਹੇ ਸੀ ਰਾਤੀ ਚਾਵਲ ਬਣਾਏ ਸੀ ਸ਼ਾਇਦ ਤੁਸੀ।
ਹਾਂ ਚਾਵਲ ਬਣਾਏ ਸੀ ਥੋੜੇ ਵੱਧ ਗਏ ਸੀਗੇ। ਤੇ ਮੈਂ ਸੋਚ ਰਹੀ ਆ ਉਹਨਾਂ ਦਾ ਕੁਛ ਸਨੈਕਸ ਬਣਾ ਲਾਂ।
ਹਾਂ ਹਾਂ ਚਾਵਲਾਂ ਦਾ ਬਹੁਤ ਵਧੀਆ ਸਨੈਕ ਬਣਦੇ ਜੇ। ਜਿਹੜੇ ਤੁਸੀ ਰਾਤੀ ਚਾਵਲ ਬਣਾਏ ਸੀ ਨਾ ਉਬਲੇ ਦੇ।
ਹਾਂਜੀ।
ਉਹ ਪਹਿਲੇ ਬਾਹਰ ਕੱਢ ਲੋ ਫਰਿਜ ਚੋਂ।
ਠੀਕ ਹੈ।
ਆਲੂ ਉਬਾਲ ਲਓ।
ਅੱਛਾ।
ਹਾਂ ਆਲੂ ਉਬਾਲ ਕੇ ਨਾ ਚੰਗੀ ਤਰ੍ਹਾਂ ਮੈਸ਼ ਕਰਕੇ ਉਹਦੇ ਵਿੱਚ ਰਾਤ ਦੇ ਚਾਵਲ ਪਾ ਲਓ। ਇੱਕ ਬ੍ਰੈਡ ਪਾ ਲੋ। ਪੀਸ ਕੇ। ਤੇ ਉਹਨੂੰ ਉਹਦੇ ਚ ਤੁਸੀ ਕੋਨਸ ਵੀ ਪਾਾਲੋ। ਕੋਨਸ ਬੜੇ ਅੱਛੇ ਲੱਗਦੇ ਆ ਇਹਦੇ ਚ। ਥੋੜੇ ਥੋੜੇ ਥੋੜੇ ਜੇ ਪਾਉਣੇ ਆ। ਦਾ ਨਹੀ ਪਾਣੇ। ਕਿੱਤੇ ਕਿਤੇ ਕੌਣ ਮੂੰਹ ਚ ਆਏ ਨਾ ਸੁਆਦ ਲਗਦਾ ਐ। ਫੇਰ ਫੇਰ ਉਹਨੂੰ ਅੱਛੀ ਤਰ੍ਹਾਂ ਮਤਲਬ ਮੈਸ਼ ਕਰਕੇ ਮਿਕਸ ਹੋ ਜਾਏ ਸਾਰਾ ਚਾਵਲ ਵੀ ਔਰ ਉਹ ਵੀ। ਤੇ ਇੱਕ ਨਾ ਅਓ ਸਲਰੀ ਜੀ ਬਣਾਲੋ ਸਾਈਡ ਤੇ। ਕੋਨ ਫਲੋਰ ਵਿੱਚ ਥੋੜਾ ਪਾਣੀ ਪਾ ਕੇ ਜਾਂ ਦੁੱਧ ਪਾ ਲੋੋ ਜਾਂ ਪਾਣੀ ਪਾ ਲ ਲੋ
ਹਾਂਜੀ
ਬ੍ਰੈਡ ਕ੍ਰਮਜ਼ ਵੀ ਬ੍ਰੈਡ ਕ੍ਰਮ ਹੁੰਦੇ ਨਾ ਮੈਂ ਤੇ ਜਿਹੜੇ ਮੋਟੇ ਪੀਸ ਬਚਦੇ ਨੇ ਨਾ ਬ੍ਰੈਡਾਂ ਦੇ ਉੱਪਰ ਥੱਲੇ ਮੋ ਪੀਸ ਹੁੰਦੇ ਨੇ ਨਾ ਉਹਨਾਂ ਦਾ ਸੁਕਾ ਬ੍ਰੈਡ ਕ੍ਰਮਸ ਬਣਾ ਕੇ ਲੱਗ ਦਦੀ ਆ ਉਹਨਾਂ ਦੇ
ਠੀਕ ਹੈ
ਹਾਂ ਤੇ ਉਹ ਤੁਸੀਂ ਪਹਿਲੇ ਇਹਨੂੰ ਅਹ ਜਿਹੜੇ ਮਰਜ਼ੀ ਸ਼ੇਪ ਚ ਬਣਾ ਲੋ ਕਟਲੇਟ ਦੀ ਸ਼ੇਪ ਚ ਬਣਾਓ ਗੋਲ ਬਣਾ ਲਓ ਜਿਹੜੀ ਤੁਹਾਨੂੰ ਛੇ ਅੱਛੀ ਲੱਗਦੀ ਉਹ ਬਣਾ ਕੇ ਪਹਿਲੇ ਜਿਹੇ ਕੋਨ ਫਲੋਰ ਦੀ ਸਲਰੀ ਬਣਾਈਏ ਉਹਦੇ ਜਿਪ ਕਰਕੇ ਫੇਰ ਜਿਹੜੇ ਬ੍ਰੈਡ ਕ੍ਰਮਸ ਬਣਾਏ ਹੈ ਉਹਦੇ ਨਾਲ ਪੂਰਾ ਕੋਟ ਕਰਕੇ ਤੇ ਫੇਿਰ ਉਹਨੂੰ ਤੁਸੀਂ ਚੱਲਲਓ
ਹਮ
ਹਾਂ ਤੇ ਤੁਸੀ ਮਸਾਲੇ ਨਹੀਂ ਨਹੀਂ ਮੀਟ ਮੀਡੀਅਮ ਵਿੱਚ ਲੋ ਫਲੇਮ ਵਿੱਚ ਤੇ ਨਹੀਂ ਲੋ ਫਲੇਮ ਚ ਨਰਾ ਤੇਲ ਆ ਜਾਵੇਗਾ ਪਹਿਲੇ ਇਹਨੂੰ ਚੰਗੀ ਤਰ੍ਹਾਂ ਗਰਮ ਕਰੋ ਤੇਲ ਫਿਰ ਮੀਡੀਅਮ ਤੇ ਕਰ ਲੋ
ਠੀਕ ਹੈ
ਹਾਂ ਫੇਰ ਉਹਦੇ ਤੇ ਬੜੇ ਅੱਛੇ ਬੰਦੇ ਹੈ ਤੇ ਤੁਸੀਂ ਕਹਿੰਦੇ ਚਾਵਲਾਂ ਦੀ ਰੋਟੀ ਰੁਟੀ ਬਣਾਈਏ
ਹਾਂਜੀ ਟਰਾਈ ਤੇ ਕੀਤੀ ਹੈ ਚਾਵਲਾਂ ਦੀ ਰੋਟੀ ਮੈਂ
ਕਿ ਕੀਤੀ ਹਾਂ ਚਾਵਲਾ ਦੀ ਰੋਟੀ ਵੀ ਕਿੰਨੀ ਸਵਾਦ ਬਣਦੀ ਹੈ ਕਈ ਵਾਰੀ ਵੱਜ ਜਾਂਦੇ ਨਾ ਚਾਵਲ ਤੇ ਜਿਵੇਂ ਆਲੂਆਂ ਆ ਇਹਦੇ ਵਿੱਚ ਮਸਾਲੇ ਪਾ ਪਿਆਜ ਪਾ ਦੋ ਵਿੱਚ ਪਾ ਕੇ ਜਿਵੇਂ ਜਿਵੇਂ ਆਲੂ ਦੀ ਮਿਸ ਬਣਾਈ ਦੀ, ਐਵੇਂ ਚਾਵਲਾਂ ਦੀ ਮਿਸ। ਬਣਾ ਕੇ। ਭਰ ਕੇ ਬਣਾਓ ਬੜੀ ਸਆਦ ਰੋਟੀ ਬਣਦੀ ਏ। ਮੈਂ ਤੇ ਕਈ ਵਾਰੀ ਬਣਾਉਾਨਦੀ ਹਾਂ। ਤੇ ਨਾਸ਼ਤੇ ਚ ਸਾਰੇ ਬੜੇ ਖੁਸ਼ ਹੋ ਕੇ ਖਾਂਦੇ ਆ।
ਅੱਛਾ।
ਹਾਂ ਤੇ ਹੋਰ ਕੀ ਸੂਪ ਵਗੈਰਾ ਕੋਈ ਬਣਾਉਣਾ ਚਾਹੋਗੇ।
ਸੂਪ ਵਗੈਰਾ ਤੇ ਟਮੈਟੋ ਸੂਪ ਹੀ ਹੁੰਦਾ ਹੈ।
ਨਹੀਂ ਮੈਂ ਤੁਹਾਡੇ। ਪੇਠਾ ਕਦੀ ਤੁਸੀਂ ਪੈਠਾ ਹੈਗਾ ਤੁਹਾਡੇ ਘਰ ਕਦੀ ਪੈਠੇ ਦਾ ਸੂਪ ਬਣਾਏ ਸੀੇ।
ਨਹੀਂ ਪੇਠਾ ਦਾ ਤੇ ਨਹੀਂ ਕਦੀ ਬਨਾਇਆ ਸੀ।
ਹਾਂ ਤੁਸੀਂ ਪੇਠੇ ਦਾ ਤੇ ਤੁਸੀਂ ਨਾ ਸਾਡੇੱਚੇ ਬੱਚੇ ਨੇ ਨਾ ਛੋਟੇ- ਛੋਟੇ ਬੱਚੇ ਮੈਨੂੰ ਪਤਾ ਹੈ। ਪੇਠਾ, ਘੀਆ ਇਹ ਸਭ ਚੀਜ਼ਾਂ ਨਹੀਂੀ ਖਾਂਦੇ।
ਨਹੀਂ ਖਾਂਦੇ ਬਿਲਕੁਲ ਨਹੀਂ ਖਾਂਦੇ।
ਤੁਸੀਂ ਨਾ ਇਹ ਬੱਚਿਆਂ ਨੂੰ, ਇਹ ਸੂਪ ਪਿਆ ਬਣਾ ਕੇ ਕਿ ਧਿਆ ਨਾ। ਤੇ ਦੇਖਣਾ ਵ ਹਾਂ। ਕਿਉਂਕਿ ਪੇਠੇ ਚ ਸਭ ਤੋਂ ਜ਼ਿਆਦਾ ਇਮਿਊਨਿਟੀ ਹਉਂਦੀ ਹੈ। ਜਦੋਂ ਇਹ ਕਰੋਨਾ ਆਇਆ ਸੀ ਨਾ ਤੇ ਕਰੋਨਾ ਵਿੱਚ ਡਾਕ ਵੀ ਸਭ ਵੀ ਇਹੀ ਕਹਿ ਰਹੇ ਸੀ ਕਿ ਪੇਠਾ ਜ਼ਿਆਦਾ ਤੋਂ ਜ਼ਿਆਦਾ ਖਾਓ। ਕਿਉਂਕਿ ਇਹ ਪੇਠਾ ਸਾਡੇ। ਚ ਨਾ ਬਿਮਾਰੀਆਂ ਨਾਲ ਲੜਨ ਦੀ ਜਾਂ। ਸ਼ਕਤੀ ਦਿੰਦਾ ਹੈ। ਹਾਂ ਤੁਸੀਂ ਐਸਾ ਕਰੋ ਪੇਠਾ ਲਓ ਥੋੜਾ ਜਿਹਾ।
ਹਾਂਜੀ।
ਇਹਨੂੰ ਕੁੱਕਰ ਚ ਪਾਓ। ਟਮਾਟਰ ਪਾ ਲੋ ਥੋੜ੍ਹੀ, ਇੱਕ ਗ ਗਾਜਰ ਹੈ। ਅੱਜ ਕੱਲ ਬਤ ਸੰਤਰੀ ਵਾਲ ਗਾਜਰਾਂ ਆ ਰਹੀਆਂ ਨੇ ਨਾ ਉਹਹੀ ਉਹੀ ਪਾ ਲੋ ਹਾਂ। ਤੇ ਉਹਦੇ ਥੋੜਾ ਜਿਹਾ ਲਸਣ, ਥੋੜਾ ਜਿਹਾ ਅਦਰਕ ਤੇ ਅਹ। ਗਾਜਰ ਪਾ ਲਈ ਨਾ ਅਸੀਂ। ਥੋੜੀ ਚੁਕੰਦਰ ਚੁਕੰਦਰ ਵੀ ਪਾ ਲੋੋ ਇਹਦੇ ਚ। ਜੀ
ਠੀਕ ਹੈ
ਬੱਚਿਆਂ ਦੇ ਅੰਦਰ ਕਿਉਂਕਿ ਚੁਕੁੰਦਰ ਦਾ ਵੀ ਜਾਏਗਾ ਕਿਉਂਕਿ ਇਹਦੇ ਚ ਨੀਂਰਾ ਖੂਨ ਤੇ ਹੈ ਚੁਕੰਦਰ
ਹਾਂਜੀ
ਬਣਾਦੇ ਚੁਕੰਦਰ ਆਪੀ ਤੇ ਚਕੁੰਦਰ ਪਾਲੋ ਤੇ ਬੀਨਸ ਹੈਗੀਆਂ ਥੋੜ੍ਹੀ ਜਹੀਆਂ ਤੇ ਥੋੜ੍ਹੀ ਜਿਹੀ ਥੋੜ੍ਹੀ ਥੋੜੀ ਥੋੜ੍ਹੀ ਸਾਰਾ ਸਮਾਨ ਪਾ ਕੇ ਨਾ ਤੇ ਸਿਰਫ਼ ਨਾ ਨਮਕ ਪਾ ਕੇ ਇਹਨੂੰ ਵਿਸਲਾ ਦੁਆਲੋ ਪੰਜ ਛੇ
ਠੀਕ ਹੈ
ਤੇਜ਼ ਤੇ ਨੀ ਕਰਨੀਆਂ ਤੇਜ਼ ਤੇ ਨਾ ਗਲਦੀ ਨੀ ਸਬਜ਼ੀ ਥੋੜੀ ਮੀਡੀਅਮ ਫਲੇਮ ਤੇ ਕਰਕੇ ਨਾ ਉਹਨੂੰ ਵਿਸਲਸ ਵਜਵਾ ਲੋ। ਤੇ ਬਾਅਦ ਵਿੱਚ ਚ ਹੰਡ ਹਂਡੀ ਨਾਲ ਠੰਡਾ ਕਰਕੇ ਹੈਂਡੀ ਨਾਲ ਉਹਨੂੰ ਮੈਸ਼ ਕਰਕੇ ਥੋੜ੍ਹਾ ਪਾਣੀ ਪਾ ਕੇ ਇਹਨੂੰ ਭੁੰਨ ਲੋ ਹੋਰ ਉਹਨੂੰ ਜਿਹੜਾ ਸੂਪ ਬਣ ਗਿਆ ਉਹਨੂੰ ਥੋੜਾ ਗੜ ਕੇ ਦਵਾ ਕੇ ਤੇ ਉਹਦੇ ਵਿੱਚ ਨਿੰਬੂ ਪਾਕੇ ਵੀ ਉਹ ਬਹੁਤ ਸਵਾਦ ਸੂਪ ਬੰਦਾ ਏ। ਹੋਰ ਤਾਕਤ ਵਾਲਾ ਵੀ ਹੁੰਦਾ ਏ। ਹਾਂ
ਕੋਈ ਨੀ ਟਰਾਈ ਕਰਾਂਗੇ।
ਕਰਨਾ ਤੇ ਥੋੜਾ ਕੌਨ ਫਲੋਰ ਪਾ ਲੋ। ਨਹੀਂ ਤੇ ਵੈਸੇ ਤਾਂ ਪਤਲਾ ਵੀ ਸਹੀ ਹੈ ਕੌਣ ਫੋਉਣ ਦੀ ਲੋੜ ਨਹੀਂ ਹੈਗੀ
ਹਮ
ਹਮ ਚਲੋ ਠੀਕ ਹੈ
ਹਾਂਜੀ ਕੋਈ ਨੀ ਟਰਾਈ ਕਰਾਂਗੀ ਮੈਂ ਸੂਟ ਤੇ
ਹਾਂਜੀ ਹਾਂਜੀ ਚਲੋ ਠੀਕ ਹੈ ਫੇਰ ਮਿਲਲੇਿਆ ਇਹ ਸਭ ਕੁੱਛ ਬਣਾਓਗੇ ਫੇਰ ਮੈਨੂੰ ਦੱਸ ਕਿਸ ਨਾ ਕਿਸ
ਹਾਂਜੀ ਕੋਈ ਨੀ ਜ਼ਰੂਰ ਦੱਸਾਂਗੇ ਤੁਹਾਨੂੰ
ਠੀਕ ਜੀ ਜੀ ਸਤਿ ਸ਼੍ਰੀ
ਸਤਿ ਸ਼੍ਰੀ